ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ ਨੇ
ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ
ਬਸ ਵਧੀਆ ਹੋਰ ਕੀ ਕਰ ਰਹੇ ਸੀ
ਕੁਛ ਨੀ ਜੀ ਬੈਠੇ ਸੀ ਘਰੇ ਜੀ
ਓਕੇ ਚਾਹ ਪਾਣੀ ਪੀ ਲਿਆ
ਹਾਂਜੀ ਹਾਂਜੀ ਉਹੀ ਪੀ ਰਹੇ ਸੀ ਚਾ ਪਾਣੀ ਪੀ ਰਹੇ ਸੀ ਹਾਂਜੀ ਹਾਂਜੀ ਬਸ ਸਬ ਵਧੀਆ ਜੀ ਤੁਸੀ ਸੁਨਾਓ
ਬਸ ਵਧੀਆ ਹੋਰ ਮੌਸਮ ਅੱਜ ਦਾ ਕਿਵੇਂ ਹੋਇਆ ਤਾਂ
ਮੌਸਮ ਤਾਂ ਠੀਕ ਹੀ ਸੀ ਜ ਸਵੇਰ ਦਾ
ਮਤਲਬ ਠੀਕ ਸੀ ਹਾਂ
ਬੂੰਦ ਬਣਦੀ ਹੋ ਰਹੀ ਸੀ ਹੁਣ ਠੀਕ ਹੈ ਠੰਡਾ ਸੀ ਅੱਜ ਦਾ ਮੌਸਮ ਵਧੀਆ ਸੀ ਮੌਸਮ ਅੱਜ ਦਾ
ਕੱਲ ਤੇ ਸਾਨੂੰ ਸਹੀ ਛੁੱਟੀਆਂ ਪੈ ਜਾਣਗੀਆਂ ਬੱਚਿਆਂ ਨੂੰ ਵੀ ਸੀ ਮੈਂ ਕਿਹਾ ਬੱਚਿਆਂ ਨੂੰ ਵੀ ਸੀ ਛੁੱਟੀਆਂ ਪੈ ਜਾਣਗੀਆਂ ਬੱਚੇ ਬੜੀ ਐਕਸਾਈਟਮੈਂਟ ਸੀ ਗਿਆਰਾਂ ਵਜੇ ਤੱਕ ਬੱਚਿਆਂ ਨੇ ਫੋਨ ਦੇਖਿਆ ਹੈ
ਹੋ ਹੀ ਨੀ ਪਰਾਰੇ
ਕੋਈ ਮੈਸੇਜ ਆਏਗਾ ਕੋਈ ਮੈਸੇਜ ਆਏਗਾ
ਹਾਂਜੀ ਹਾਂਜੀ ਸਹੀ ਗੱਲ ਹੈ ਜੀ
ਵਧੀਆ ਹੀ ਨੀ
ਹਾਂਜੀ ਹਾਂਜੀ ਠੰਡਾ ਹੋ ਗਿਆ ਇੱਕਦਮ ਮੌਸਮ
ਹਾਂਜੀ ਹਾਂਜੀ ਬਸ ਕੱਲ ਦੀ ਮੀਟਿੰਗ ਸੀ ਤੇ ਕਹਿ ਰਹੇ ਸੀ ਵੈਸੇ ਤਾਂ ਕਹਿ ਰਹੇ ਸੀ ਵੱਧ ਜਣਗੀਆਂ ਪਰ ਮੌਸਮ ਦੇਖਿਆ ਹੋੁਨ
ਅੱਛਾ ਅੱਛਾ ਜੀ ਤੇ ਵੈਦਰ ਵੈਦਰ ਵੇਖ ਕਿੰਨੀ ਦਿੱਤੀ ਹੋਣੀ ਹਨਾ
ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਇੰਨਾ ਹੈ
ਹਾਂਜੀ ਹਾਂਜੀ ਆ ਤਾਂ ਆਈ ਹੈ ਜੀ
ਇੰਨੀੇ ਨਿਊਜ਼ ਆਉਂਦੀਆਂ ਨੇ ਪਤਾ ਲੱਗ ਜਾਂਦਾ ਸਾਰਿਆਂ ਨੂੰ
ਹਾਂਜੀ ਸਹੀ ਗੱਲ ਹੈ
ਕਈ ਫੇਕ ਵੀ ਨਿਊਜ਼ ਹੋ ਜਾਂਦੀਆਂ ਨੇ
ਹਾਂਜੀ ਹਾਂਜੀ
ਹੋਰ ਤੁਸੀਂ ਜ਼ਿਆਦਾ ਯੂਜ ਕਰਦੇ ਹੋ ਸੋਸ਼ਲ ਮੀਡੀਆ
ਬਸ ਜਿਆਦਾ ਹੀ ਕੀ ਜੀ ਵਿਹਲੇ ਹੈਗੇ ਆ ਜੀ ਕੀ ਕਰੀਏ ਪਰ
ਹਾ ਇਹ ਵੀ ਹੈ
ਹਾਂਜੀ
ਸਾਰਾ ਦਿਨ ਬਸ ਇੱਥੋਂ ਹੀ ਤੇ ਬੱਚੇ ਖ਼ਰਾਬ ਹੁੰਦੇ ਨੇ ਸਾਰਾ ਦਿਨ ਰੀਲਸ ਹੀ ਸਕਰੋਲ ਕਰਦੇ ਰਹਿਣਾ
ਹਾਂਜੀ ਹਾਂਜੀ ਉਹੀ ਗੱਲ ਹੈ ਜੀ
ਬਸ ਸਾਰਿਆਂ ਦਾ ਹੀ ਇਹੀ ਹਾਲ
ਹਾਂਜੀ
ਸਾਡੇ ਘਰ ਵੀ ਵਾਈਫਾਈ ਲੱਗਿਆ ਦਾ ਬੱਚੇ ਸਾਰਾ ਦਿਨ ਲੋਕ ਫੋਨ ਯੂਜ਼ ਕਰਦੇ ਨੇ, ਓਨਾਂ ਨੂੰ ਏਨਾ ਨੀ ਪਤਾ ਕਿ ਕਿੰਨਾ ਨੁਕਸਾਨ ਹੈਗੈ, ਸਾਡੇ ਲਈ ਫੋਨ ਚਲਾਨਾ। ਕਿੰਨੀਆ ਆਈਸੈਟ ਵੀਕ ਹੋ ਜਾਂਦੀਆਂ ਨੇ।
ਹਾਂਜੀ ਹਾਂਜੀ
ਤੁਹਾਨੂੰ ਕੀ ਲੱਗਦਾ ਹੈ ਫੋਨ ਚਲਾਉਣਾ ਵਧੀਆ ਹੈ ਜਾਂ ਬੇਕਾਰ
ਜੀ ਠੀਕ ਹੀ ਹੈ ਜੀ ਇਹਦੇ ਬਾਰੇ ਤੇ ਮੈਂੂੰ ਪਤਾ ਨੀ ਕੁੱਝ ਵੀ ਕਿਉਂਕਿ ਮੈਂ ਵੀ ਬਹੁਤ ਜ਼ਿਆਦਾ ਚਲਾਉਦਾ ਫੋਨ
ਨਹੀਂ ਗਲਤ ਗੱਲ ਹੈ ਆਈਸਾਈਟ ਵੀਕ ਹੋਣ ਗਿਆ ਸਭ ਤੋਂ ਪਹਿਲੇ ਤਾਂ ਡਿਸਐਡਵਾਂਟੇਜ ਦਾ ਉਪਰੋਂ ਡਾਰਕ ਸਰਰਕਲ
ਬਸ ਸੀਰ ਦਰਦ ਹੁੰਦੈ ਕਦੀ ਕਦਾਰੋ।
ਹਾ, ਓਈ ਏ ਨਾ ਬਸ ਐ ਫੋਨ ਚਲਾਨ ਨਾਲ ਈ ਹੁੰਦਾ ਐ ਨਾ, ਸਾਰਾ ਦਿਨ ਗੇਮ ਏ ਖੇਲਦੇ ਰੈਨਾ ਏਕ, ਏਕ ਇੱਕ ਆਪਾਂ ਸਾਰਾ ਦਿਨ ਵੇਖਦੇ ਰੈਨੇ ਆ, ਇਕੀ ਗੇਮ ਹਾਂ, ਐਵੇਂ ਜਾਏਗਾ ਓਵੇਂ ਜਾਏਗਾ ਤੇ ਓ ਫੇਰ ਏਕ, ਏਕ ਤਰਫ ਕੰਸਟ੍ਰੇਟ ਕਰ ਕਰਕੇ, ਕਰ ਕਰਕੇ ਇੱਕੋ ਈ ਚੀਜ ਅ ਆਪਾਂ ਦੇਖੀ ਜਾ ਰੇ ਆਂ, ਤੇ ਫੇਰ ਆਪੇ ਹੋਏਗਾ ਈ ਨਾ ਕੋਈ ਨਾ ਕੋਈ ਤੇ ਹੋਏਗਾ ਈ।
ਹਾਂਜੀ, ਹਾਂਜੀ ਦਿਮਾਗ ਤੇ ਵੀ, ਥੋੜਾ ਜੋਰ ਪੈਂਦੈ।
ਹਾਂ ਓਈ ਤੇ ਤੁਹਾਨ ਤਾਂ ਈ ਤੇ ਪੁੱਛੇਆ, ਕਿ ਫੋਨ ਚਲਾਨਾ ਜਾਦਾ ਵਦੀਐ ਤਾਂਈ ਤੁਸੀਂ ਚਲਾਂਦੇ ਓ? ਤਾਂਈ ਤੁਹਾਡੇ ਕੋਲੇ ਈ ਪੁੱਛੇਐ।
ਹਾਂਜੀ, ਹਾਂਜੀ।
ਨਈ ਚਲਾਨਾ ਚਾਈਦਾ ਏਂਨਾ ਫੋਨ, ਆਪਾਂ ਤੇ ਰੋਕਦੇ ਆਂ ਬੱਚੇਆਂ ਨੂੰ ਵੀ। ਤੇ ਏਨਾ ਫੋਨ ਨਾ ਤੂਆਨੂ ਦੇਖ ਕੇ ਈ ਬੱਚੇ, ਦੇਖਨਗੇ ਨਾ।
ਹਾਂਜੀ, ਹਾਂਜੀ।
ਬਾਕੀ ਐਵੇ, ਵਦੀਆ ਵੀ ਏ ਫੋਨ ਚਲਾਨਾ ਐਂ ਨੀ ਏ ਮਾੜਾ ਏ। ਇੱਕ ਤਰਫੋ ਵਦੀਆ ਵੀ ਹੈਗਾ ਏ, ਆਪਾਂ ਕਿੰਨਾ ਕੁਛ ਵੇਖਦੇ ਆਂ। ਫੋਨ ਈਚ ਅਪਨਾ ਕਿੰਨਾ, ਸਾਨੂੰ ਆਪਾਂ ਸ਼ੋਪਿੰਗ ਕਰਦੇ ਆਂ ਓਨਲਾਈਨ ਸਾਡਾ ਕਿੰਨਾ ਟਾਈਮ ਸੇਵ ਹੁੰਦਾ ਏ।
ਸਈ ਗੱਲ ਏ ਜੀ, ਕ ਵਾਦਾ ਵੀ ਹੈਗੈ ਜੀ ਤੇ ਘਾਟਾ ਵੀ ਹੈਗੈ।
ਹਾਂ, ਹਾਂ ਨਈ ਬੈਨੀਫਿਟ ਬੜੇ ਨੇ ਆਪਾਂ ਹੁਨ ਦੇਖਲੋ, ਕਿੱਥੇ ਪੈਲੇ ਕੀ ਹੁੰਦਾ ਪੈਲੇ ਫੋਨ ਈ ਨੀ ਹੁੰਦੇ ਸੀ।
ਹਾਂਜੀ, ਹਾਂਜੀ।
ਪੈਲੇ ਜਮਾਨੇ ਚ ਬਿਲਕ, ਕਿਸੇ ਕੋਲ ਵੀ ਨੀ ਆਪਾਂ ਸਾਡੇ ਆਪਾਂ ਦਾਦਾ-ਦਾਦੀ ਕੋਲ ਪੁੱਛ ਲੀਏ ਅਪਨੇ ਕੈਂਦੇ ਪੈਲੇ ਫੋਨ ਈ ਨੀ ਹੁੰਦੇ ਸੀ, ਹੁਣ ਅੱਜ-ਕੱਲ ਫੋਨ ਹੈਗੇ ਨੇ ਤੇ ਕੰਮ ਖਰਾਬ ਹੋਏਆ ਦਾ ਪੈਲੇ ਫੋਨ ਵੀ ਨਈ ਹੁੰਦੇ ਸੀ, ਕਿਸੇ ਨੂੰ ਆਪਾਂ ਕੌਲ ਵੀ ਨੀ ਕਾਰ ਸਕਦੇ ਸੀ, ਪੈਲੇ ਚਿੱਠੀ ਲਿਖ ਕੇ ਦੇਂਦੇ ਸੀ।
ਹਾਂਜੀ, ਹਾਂਜੀ।
ਹੁਣ ਫੋਨ ਆ ਗੇਆ, ਹੁਨ ਓਦਾ ਕਈ ਲੋਕ ਮਿਸਯੂਜ ਕਰਦੇ ਨੇ।
ਹਾਂਜੀ ਐ ਤਾ ਹੈਗੀ ਏ ਜੀ, ਕਈਂ ਸਈ ਯੂਜ਼ ਕਰ ਰਏ ਨੇ
ਕਈ ਹੁਨ ਕਰਦੇ ਈ ਨੇ, ਸਾਰੇ ਆਪਨਾ ਬਿਜ਼ਨਸ ਵੀ ਕਰ ਰਏ ਨੇ ਓਹੀ ਫੋਨ ਤੋਂ ਬਿਜ਼ਨਸ ਕਰ ਰਏ ਨੇ।
ਹਾਂਜੀ, ਹਾਂਜੀ ਸਈ ਗੱਲ ਏ ਜੀ।
ਹਾਂ। ਬਸ ਕਈ ਹੈਗੇ ਨੇ ਜੇਆਦਾ ਈ ਯੂਜ਼ ਕਰਦੇ, ਪਰ ਦੇਖੋ ਐ ਹੁਨ ਅੱਜ-ਕੱਲ ਦੀ ਜੇੜੀ ਪੜ੍ਹਾਈਆਂ ਨੇ ਆਪਾਂ ਦੋ ਮਿੰਟ ਚ ਕੁਛ ਵੀ ਪੁੱਛਨਾ ਹੋਏ ਨਾ
ਨਾ, ਨਾ ਫੋਨ ਨਾਲੀ਼ ਦੱਸ ਦਿੰਦਾ, ਗੂਗਲ਼ ਨਾਲ਼ ਈ ਦੱਸ ਦਿੰਦਾ ਜੀ। ਹਾਂਜੀ, ਸਈ ਗੱਲ ਐ ਜੀ।
ਏਕ ਮਿੰਟ ਤੋਂ ਪੈਲੇ ਆਂਸਰ ਹੋਏਗਾ ਤਾ ਏਨਾ ਪੁਛੇਆ ਵੀ ਨਾ ਹੋਏ ਓਦੇ ਕੋਲ। ਏਕ ਮੇਂਟ ਤੋਂ ਪੈਲੇ ਆਂਸਰ ਹੋਏਗਾ, ਕੀ ਏ ਸਾਡੇ ਲਈ ਵਦੀਆ ਏ? ਕਿਊਕੀ ਪੈਲੇ ਦੇਖੋ, ਕੁਛ ਵੀ ਨੀ ਹੁੰਦਾ ਸੀ।
ਹਾਂਜੀ।
ਪੈਲੇ ਆਪਾ ਦੇਖਦੇ ਰੈਨਾ, ਬੁੱਕਾਂ ਈਚੋ ਪੜਦੇ ਰੈਨਾ ਪੜਦੇ ਰੈਨਾ ਪੜਦੇ ਰੈਨਾ, ਹੁਨ ਕਈ ਬੱ ਵੀਕ ਹੈਗੇ ਨੇ, ਹੁਨ ਓ ਵੀਕ ਸੂਟੂੜਂਟ ਹੁਣ ਓ ਬੁੱਕ ਨਈ ਪੜ ਸਕਦੇ। ਬੰਦਾ ਹੁਨ ਐ ਜੇੜੀ ਐਪ ਚਲੀਯਾ ਦੀਆਂ ਨੇ ਅੱਜ-ਕੱਲ, ਏਦੇ ਤੇ ਈ ਅਪਣਾ ਜੋ ਪਡਨਾ ਏ ਜੀ ਕੋਸ਼ਨ ਲਿਖ ਦੋ
ਹਾਂਜੀ, ਹਾਂਜੀ।
ਤੇ ਨਾਲ ਈ ਓਦਾ ਆਂਸਰ ਆ ਜੇਗਾ, ਤੇ ਬੱਚੇਆਂ ਲਈ ਸੌਖਾ ਐ ਫਟਾਫਟ ਦੇਖ ਲੈਨ ਓਦਾ ਹੂਨ ਸਾਡੇ ਈ ਐਗਜਾ਼ਮ ਸੀ, ਤੇ ਆਪਾਂ ਬੁੱਕਸ ਵੀ ਖਰੀਦ ਦੀਆਂ ਨੇ ਬਟ, ਬ ਬੁੱਕ ਵਿੱਚੋਂ ਆਪਾਂ ਕੁਛ ਨੀ ਪੜ੍ਹੇਯਾ।
ਬਸ ਇਹ ਕੀ ਕਹਿੰਦੇ ਯੂਟਿਊਬ ਤੇ ਵਗ਼ੈਰਾ ਸਮਝ ਲੋਓ ਪੇਪਰ ਜਿਹੜਾ ਹੈਗਾ
ਹਾਂ, ਹਾਂ, ਹਾਂ, ਹਾਂਜੀ ਬਸ ਅਪਨਾ ਦੇਖ ਲੋ ਨਾ ਏ ਫਟਾਫਟ ਫਿਲ ਕੀਤਾ ਨਾਲ ਈ, ਸਾਰੀ ਡਿਟੇਲ ਆ ਜੇਗੀ ਬੁੱਕਾਂ ਦੀ ਲੋੜ ਈ ਨੀ।
ਆਪਾਂ ਤਾਂ ਯੂਟਿਊਬ ਤੇ ਦੇਖਦੇ ਸੀ ਕੀ ਪੇਪਰ ਹੁੰਦੈ
ਏਈ ਐ ਨਾ ਐਡਵਾਂਸ ਟੈਕਨੋਲਜੀਆਂ ਆ ਗੀਆਂ ਨੇ।
ਹਾਂਜੀ, ਹਾਂਜੀ।
ਹੁਣ ਅੱਜ ਹੁਨ ਐ ਫੋਨ ਨੇ ਹੁਨ ਅੱਗੋਂ ਦੇਖੋ ਕੀ ਆਂਦੈ। ਪੈਲੇ ਫੋਨ ਤੇ ਕਿੰਨੇ ਜੀਬੀ ਨੈਟ ਚੱਲਦਾ ਸੀ, ਮੇਰੇ ਖਾਲ ਦੋ ਚੱਲਦਾ ਸੀ।
ਧੀਰੇ, ਧੀਰੇ, ਧੀਰੇ, ਧੀਰੇ ਟੈਕਨੋਲਜੀ ਵਧਾਦੇਂ ਈ ਜਾ ਰੇ ਨੇ।
ਸਈ ਗੱਲ ਏ, ਪੈਲੇ ਐ ਪ੍ਰਾਈਜ਼ ਵੀ ਘਾੱਟ ਸੀ ਏਦਾ ਰਿਚਾਰਜ ਦਾ ਹੁਨ, ਹੁਣ ਵੇਖੋ।
ਹੁਨ ਹਾਂ ਦੇਖਲੋ ਪੈਲੇ ਰਿਚਾਰਜ ਦੇ ਕੀ ਹੁੰਦੇ ਸੀ। ਅ, ਪੈਲੇ ਓ ਆਂਦੇ ਸੀ ਜੇ ਕੂਪਨ ਓ ਸਕ੍ਰੈਚ ਕਰਕੇ, ਹਾਂ ਓਨੂੰ ਸਕ੍ਰੈਚ ਕਰ ਕੇ ਤੇ ਅਪਨਾ ਫੀਲ ਕਰਦੇ ਸੀ, ਤੇ ਹੁਨ, ਹੁਨ ਦੇਖਲੋ ਹੁਨ ਤੇ ਰਿਚਾਰਜ ਈ, ਆਪਾਂ ਹਾੱਥ ਵੀ ਨੀ ਲਾ ਸਕਦੇ ਰਿਚਾਰਜ ਨੂੰ ਏਡੇ ਮੈਂਗੇ ਰਿਚਾਰਜ ਹੋਏ ਦੇ ਨੇ।
ਬੜੀ ਚਾਰ ਸਈ ਗੱਲ ਏ ਜੀ।
ਬਸ ਓਈ ਐ ਨਾ, ਹਾਂ ਕੋਈ ਯੂਜ਼ ਈ ਨਈ ਕਰੇਗਾ ਅਗਰ ਫੋਨ ਵੀ ਪੇਆ ਹੋਏਗਾ ਨਾਂ, ਕਏਗੇ ਰਿਚਾਰਜ ਤੇ ਹੈ ਨੀ ਏਦੇ ਵਿੱਚ। ਕੀ ਕਾਰਨਾ।
ਹਾਂਜੀ। ਸਈ ਗੱਲ ਐ ਜੀ, ਓ ਸਾਰਾ ਗੇਮ ਸਾਰਾ ਨੈਟਵਕ ਨਾਲ ਈ ਹੋ ਗੇਆ ਸਾਰਾ ਕਾੰਮ।
ਅ ਹਾਂ, ਸਾਰਾ ਇੰਟਰਨੈਟ ਨਾਲ ਈ ਸਾਰਾ ਕਨੈਕਸ਼ਨ਼ ਹੈਗੈ ਸਾਰਾ।
ਹਾਂਜੀ, ਹਾਂਜੀ ਬਿਨਾਂ ਇੰਟਰਨੈਟ ਤੋ ਤਾ ਕੋਈ ਕਨੈਕਸ਼ਨ ਈ ਨਈ ਹੈਗਾ।
ਹੂੰ।
ਬਿਨਾਂ ਇੰਟਰਨੈਟ ਤੋਂ, ਆਪਾਂ ਕੁਛ ਵੀ ਨੀ ਕਾਰ ਸਕਦੇ ਨਾ
ਸਈ ਗੱਲ ਐ ਜੀ।
ਆਊਟ ਆਫ ਸਟੇਸ਼ਨ ਜਾ ਸਕਦੇ ਹ ਉਹ ਕਿੱਧਰ ਜਾ ਸਕਦੇ ਇੰਟਰਨੈਟ ਹੋਏਗਾ ਤੇ ਆਪਾਂ ਉੱਥੇ ਪਹੁੰਚ ਜਾਗੇ
ਉਹੀ ਤੇ ਮੈਂ ਕਹਿ ਰਿਹਾ ਮੈਂ ਕਿਹਾ ਨੈਟਵਰਕ ਤੋਂ ਬਿਨਾਂ ਤੇ ਕੁਛ ਡੱਬਾ ਹੀ ਹੈਗਾ ਫੋਨ
ਹਾਂਜੀ ਹਾਂਜੀ ਬਿਲਕੁਲ ਬਾਕੀ ਵਧੀਆ ਸਾਡੇ ਲਈ ਤੇ ਵਧੀਆ ਹੈ ਆਪਾਂ ਸਾਰਾ ਆਪਾਂ ਬਿਜਨਸ ਫੋਨ ਤੋਂ ਹੀ ਕਰਦੇ ਹਾਂ, ਬੈਨੀਫਿਟ ਵੀ ਬੜੇ ਨੇ ਪਰ, ਪਰ ਲਿਮਿਟ ਦਾ ਕਰਦੇ ਆਂ, ਕਿ ਜਦੋ ਲੋੜ ਹੋਈ ਫ ਫਟਾਫਟ ਕੰਮ ਕਾਰ ਲੇਆ ਆਪਨਾ।
ਅੱਛਾ ਅੱਛਾ ਜੀ, ਅੱਛਾ ਅੱਛਾ ਜੀ।
ਐ ਨੀ ਐ ਸਾਰਾ, ਸਾਰਾ ਦਿਨ ਸਾਰੀ, ਸਾਰੀ ਰਾਤ ਲੈ ਬੈਠੇ ਰੈਣਾ ਫੋਨ, ਓਦੇ ਨਾਲ ਸਾਡਾ ਈ ਨੂੰ ਨੁਕਸਾਨ ਕਿੰਨੇ, ਅੱਜ-ਕੱਲ ਕਿੰਨੀਆਂ ਬਿਮਾਰੀਆਂ ਹੋ ਗਈਆਂ ਨੇ।
ਹਾਂਜੀ, ਸਈ ਗੱਲ ਐ ਜੀ।
ਘੇਰੇ ਐਦੇ ਕਾਰਕੇ ਈ ਹੋ ਰਈਆਂ ਨੇ, ਬੱਚੇ ਕੀ ਕਰਦੇ ਨੇ ਬੱਚੇਆਂ ਨੂੰ ਕੀ ਆਦਤ ਪਈ ਦੀ ਏ। ਮੈ ਰੋਟੀ ਖਾਨਾ ਫੋਨ ਵੇਖ ਕੇ, ਫੋਨ ਦੋ ਤੇ ਰੋਟੀ ਖਾਨਾ ਈ।
ਹਾਂਜੀ, ਹਾਂਜੀ ਸਈ ਗੱਲ ਐ ਜੀ।
ਸਾਡੇ ਹੈਗੇ ਨੇ ਏਦਰ ਬੱਚੇ, ਓਨਾਂ ਦੇ ਪੈਲੇ ਓ ਸਵੇਰੇ ਵੀ ਇੱਕ ਤੇ ਲੇਟ ਉੱਠਦੇ ਨੇ, ਬੱਚੇ ਉਹਨਾਂ ਦਾ ਕੋਈ ਰੂਟੀਨ ਨ ਹੈਗਾ ਉੱਠਣ ਦਾ ਜੇ ਉੱਠਦੇ ਵੀ ਨੇ ਤੇ ਬਾਰਾਂ ਵਜੇ ਉੱਠਣਗੇ ਉਹੀ ਨਾਸ਼ਟ ਤਾਂ ਕੀ ਕਰਨਗੇ ਮੈਗੀ
ਸਹੀ ਗੱਲ ਹੈ ਜੀ ਬਸ ਐ ਫੋਨ ਵਿਚੋਂ ਵੇਖ ਕੇ ਫੋਨ ਵਿਚੋਂ ਵੇਖ ਕੇ
ਦੋ ਚਮਚ ਜਾਣੇ ਨੇ ਅੰਦਰ ਫੋਨ ਚ ਵੇਖ ਕੇ ਅਗਰ ਫੋਨ ਖੋਲ ਲਿਆ ਤੇ ਦੋ ਚਮਚ ਵੀ ਨਹੀਂ ਜਾਣੇ ਅੰਦਰ
ਇਹੀ ਹੋਇਆ ਜੀ ਸਾਰਿਆਂ ਦਾ ਇਹੀਓ ਹਾਲ
ਬਸ ਇਹੀਏ ਜ਼ਿਆਦਾ ਹੀ ਬੱਚੇ ਹੋ ਗਏ ਨੇ
ਇਹਦੇ ਘਰਦਿਆਂ ਨੂੰ ਵੇਖਣਾ ਚਾਹੀਦਾ
ਹਾਂ ਹਾਂ ਇਹ ਵੀਏ ਪਰ ਦੇਖੋ ਕਈ ਧਿਆਨ ਦਿੰਦੇ ਨੇ ਕਈ ਨਹੀਂ, ਧਿਆਨ ਦਿੰਦੇ ਹੁਣ ਸਾਡੇ ਵਰ ਗਏ ਤੇ ਸਾਡੇ ਬੱਚਿਆਂ ਦਾ ਇਨਾ ਟਾਈਮ ਮ ਮੈਨੇਜ ਹੋਇਆ ਦਾ ਬੱਚਿਆਂ ਨੇ ਉਸ ਟਾਈਮ ਹੀ ਫੋਨ ਉਠਾਣਾ ਹੈ ਜਿਸ ਟਾਈਮ ਉਹ ਟਾਈਮ ਦੇ ਤੇ ਲਿਖਿਆਦਾ ਕਿ ਟਾਈਮ ਫੋਨ ਚਲਾਣਾ ਉਹ ਵੀ ਕਿੰਨੇ ਪੰਦਰਦਰਾਂ ਵੀਹ ਮਿੰਟ ਹ
ਬਚਿਆਂ ਨੂੰ
ਬਾਕੀ ਅਹ ਛੁੱਟੀਆਂ ਵਿੱਚ ਨੇ ਛੁੱਟੀਆਂ ਵਿੱਚ ਤੇ ਚਲਾਇਆ ਉਹਨਾਂ ਨੇ ਫੋਨ ਨ ਕਹਿੰਦੇ ਨਹੀਂ ਚਲਾਇਆ ਲੇਕਿਨ ਹੁ ਅੱਜ ਤੋਂ ਸਕੂਲ ਓਪਨ ਹੋ ਗਏ ਨੇ ਤੇ ਹੁਣ ਉਹੀ ਸਵੇਰ ਦੇ ਵਿਚਾਰੇ ਗਏ ਦੇ ਨੇ ਹੁਣ ਕੀ ਟਾਈਮ ਹੈ ਉਹਨਾਂ ਨੂੰ ਫ਼ੋਨ ਚਲਾਉਣ ਦਾ ਥੋੜਾ ਪੇਰੈਂਟਸ ਵੀ ਕਹਿੰਦੇ ਨੇ ਚਲੋ ਕੋਈ ਗੱਲ ਨੀ ਚਲਾ ਲੈਣ ਦੋ
ਹਾਂਜੀ ਸਕੂਲ ਜਾ ਕੇ ਬੱਚੇ ਥੱਕ ਜਾਂਦੇ ਨੇ ਟਿਊਸ਼ਨ ਫਿਰ ਟਊਸ਼ਨ ਫੇਰ ਦੋ ਤਿੰਨ ਘੰਟੇ ਫੋਨ ਚਲਾਉਣੇ ਫੇ ਸੋਈ ਜਾਣੇ ਰੋਟੀ ਰੂਟੀ ਖਾ ਕੇ
ਨਹੀਂ ਆਪਣਾ ਟਾਈਮ ਸਿਰ ਲੈਂਂਗੇੇ ਹੁਨ ਆਇਨਗੇੇ ਟੀਊਸ਼ਨਸ ਤੋਂ ਆਂਗੇੇ ਖਾਏ ਪੀਂਗੇ ਕੁਛ ਦਸ ਪੰਦਰਾਂ ਮਿੰਟ ਲੈਣਗੇ ਫਿਰ ਆਪਣਾ ਆਪਣੀ ਐਜੂਕੇਸ਼ਨ ਤੇ ਫਿਰ ਬਹਿ ਜਾਣਗੇ ਆਪਣੀ ਪੜ੍ਹਾਈ ਕਰਨ ਲਈ
ਅੱਛਾ ਅੱਛਾ ਜੀ
ਜੇ ਕੁਛ ਦੇਖਣਾ ਹੈ ਐਮਰਜੈਂਸੀ ਕੁਛ ਦੇਖਣਾ ਹੈ, ਫੋਨ ਵਿਚੋਂ ਤੇ ਦੇਖ ਲੈਣਗੇ ਅਦਰਵਾਈਜ਼ ਲਈ ਹਾਂਜੀ
ਚਲੋ ਵਧੀਆ ਜੀ,
ਚਲੋ ਠੀਕ ਹੈ ਓਕੇ ਬਾਏ ਫ੍ਰਰੀ ਓਕੇ ਕਰਦਿਆਂ ਕਾਲ
ਓਕੇ ਜੀ ਬਾਏ ਜੀ ਥੈਂਕ ਯੂ